ਹਾੰਜੀ, ਸਸਰੀ ਕਾਲ ਜੀ
ਸਸਰੀ ਕਾਲ ਜੀ ਹੋਰ ਠੀਕ-ਠਾਕ ਤੁਸੀਂ
ਹਾਂਜੀ ਵਦੀਆ ਜੀ ਤੁਸੀਂ ਦੱਸੋ
ਵਦੀਆ ਸਭ ਕੁਛ ਨੀ ਬਸ ਰੋਟੀ ਬਨਾ ਰਹੀ ਸੀ
ਅੱਛਾ, ਇਹਨੀ ਜਲਦੀ।
ਹਾਂਜੀ, ਸਾਡੇ ਤਾਂ ਮਤਲਬ ਛੇਤੀ ਖਾ ਲੈਨੇ ਆ।
ਅੱਛਾ, ਜਲਦੀ ਖਾ ਲੈਣਾ ਤੁਸੀਂ ਰਾਤ ਦੀ ਰੋਟੀ।
ਹਾਂਜੀ, ਬਸ ਆ ਹੁਣ ਸਾਡਾ ਅੱਧੇ ਘੰਟੇ ਚ ਸਾਰਾ ਕੰਮ ਨਿਬੜ ਜੂ ਰਾਤ ਦਾ।
ਅੱਛਾ।
ਹਾਂਜੀ, ਅੱਜ ਮੂੰਗੀ। ਹਰੀ ਮੂੰਗੀ -ਹਰੀ ਮੂੰਗੀ।
ਤੈਨੂੰ ਦਾਲ ਹੀ ਠੀਕ ਰਹਿੰਦੀ ਹੈਗੀ ਏ।
ਹਾਂ ਮਤਲਬ ਵੀ ਐ ਨਾ ਵੀ ਚੱਲੋ ਹਾਂ ਮਤਲਬ ਆਪਾਂ ਓਇਲੀ ਸਬਜ਼ੀਆਂ ਖਾਨੇ ਆ ਜਿਵੇਂ। ਭਿੰਡੀ ਵਗੈਰਾ ਨਾਲੋਂ ਨਾ ਊ ਇਹ ਠੀਕ ਹੈ। ਬੀਚੋ
ਦੀ ਥੋੜਾ ਹਲਕਾ ਹੀ ਖਾ ਕੇ ਸੋ ਤੇ ਸਹੀ ਰਹਿੰਦਾ ਹੈਗਾ ਏ।
ਹਾਂਜੀ, ਮਤਲਬ ਵੀ ਦੋ ਤਿੰਨ ਦਿਨਾਂ ਬਾਅਦ ਕਰਨੀ ਚਾਹੀਦੀ ਹੈ ਕੋਈ ਦਾਲ ਨਾਲੋਂ
ਹਾਂਜੀ -ਹਾਂਜੀ!
ਹਮ।
ਅਸੀਂ ਰਾਤ ਨੂੰ ਦਾਲ ਹੀ ਖਾਂਦੇ, ਬਸ ਇਹ ਨਾ ਕਿ ਅਸੀਂ ਤਾਂ ਖਾ ਲੈਂਦੇ ਹਾਂ, ਪਰ ਬੱਚੇ ਨਹੀਂ ਖਾਂਦੇ ਹੈਗੇ।
ਹਾਂਜੀ ਇਹੀ ਪ੍ਰੋਬਲਮ ਆ ਜਾਂਦੀ ਹੈ, ਫਿਰ ਆਪਾਂ ਨੂੰ ਦੋ -ਦੋ ਬਣਾਉਣੀਆਂ ਪੈਂਦੀਆਂ ਨੇ।
ਹਾਂਜੀ ਫੇਰ ਇਹਨਾਂ ਕਰਕੇ ਫਿਰ ਸਾਨੂੰ ਕੁਛ ਹੋਰ ਸੋਚਣਾ ਪੈਂਦਾ, ਫਿਰ ਸਾਨੂੰ ਵੀ ਨੀ ਸਮਝ ਲੱਗਦੀ ਹੈਗੀ ਕਿ ਕੀ ਬਣਾ ਕੇ ਦਈਏ ਇਹਨਾਂ ਨੂੰ। ਬਸ ਫੇਰ ਕਹਾਂਗੇ ਮੰਮੀ ਜੇ ਨਹੀਂ ਕੁਛ ਬਣਾਉਣਾ ਤੇ ਫਿਰ ਸਾਨੂੰ ਬਾਹਰੋਂ ਕੋਈ ਫਾਸਟ ਫੂਡ ਮੰਗਵਾ ਦਿਓ।
ਹਾਂਜੀ ਵੋਹ ਅੱਜ ਕੱਲ੍ਹ ਜ਼ਿਆਦੇ ਚੱਲ ਰਿਹਾ ਹੈਂ।
ਫਾਸਟ ਫੂਡ ਤੇ ਅੱਜ ਕੱਲ ਤੁਸੀਂ ਦੇਖੋ ਮਤਲਬ ਬਹੁਤ ਹੀ ਚੱਲਦਾ ਪਿਆ ਹੈਗਾ।
ਹਾਂਜੀ।
ਜਿਹਨੂੰ ਕਿਹਨੂੰ ਦੇਖੋ ਬੱਚੇ ਨੂੰ ਇੱਕ ਜੋ ਨਵੀਂ ਚੀਜ਼ ਅੱਜ ਕੱਲ੍ਹ ਆਈ ਹੈ ਮੋਮੋਸ।
ਹਾਂਜੀ, ਮੈਨੂੰ ਲੱਗਦਾ ਇਹਨਾਂ ਚ ਕੋਈ ਟੇਸਟ ਨੀ ਹੈਗਾ।
ਹੈ ਤੇ ਵੇਖਿਆ ਸਾਦਾ ਮੇਦਾਂ ਹੀ ਹੈਗਾ ਵਿੱਚ ਹੈ ਕੀ ਹੈਗਾ ਥੋੜਾ ਸਮਾਨ ਹੀ ਭਰਿਆ ਦਾ ਪਰ ਸਟੈਫਿੰਗ ਹੀ ਹੈਗਾ, ਪਰ ਖਾਣ ਨੂੰ ਇਹ ਕਿ ਸਵਾਦ ਲੱਗਦਾ ਹੈਗਾ ਹੈ।
ਹਾਂਜੀ।
ਇਹ ਸਟੀਮ ਤੋਂ ਵਧੀਆ ਤੇ ਬੰਦਾ ਸੋਚਦਾ ਕਿ ਫਰਾਈ ਖਾ ਲਏ। ਉਹ ਕਮ ਸੇ ਕਮ ਥੋੜਾ ਸਿੱਕਿਆ ਤੇ ਹੋਇਆ।
ਹਾਂਜੀ, ਇਹ ਤਾਂ ਹਾਂਜੀ ਕੱਚੇ ਨੇ।
ਇਹ ਕੱਚੇ ਮੇਦੇ ਹੁੰਦੇ ਹੈਗੇ ਆ।
ਹਾਂਜੀ।
ਹੋਰ ਕੀ ਕਰਦੇ ਬੱਚੇ -ਬੁੱਚੇ?
ਬੱਚੇ ਛੋਟੇ ਨੇ ਹਜੇ, ਮਤਲਬ ਇੰਨੀ ਡਿਮਾਂਡ ਕਰਨ ਵਾਲੀ ਹੈ ਨਹੀਂ ਵੀ ਆ ਖਾਣਾ ਉਹ। ਖਾਣਾ ਹੀ।
ਅੱਛਾ -ਅੱਛਾ!
ਹੋਰ ਤੁਸੀਂ ਸੁਣਾਓ ਤੁਸੀਂ ਕਦੋਂ ਬਣਾਓਗੇ ਰੋਟੀ?
ਬਣਾਵਾਂਗੇ, ਹੁਣ ਦਾਲ- ਦੁਲ ਚੜਾਤੀ ਹੈਗੀ ਏ।
ਅੱਛਾ।
ਜਦ ਤੱਕ ਰਿਝਦੀ ਹੈਗੀ, ਤਬ ਤੱਕ ਅਸੀਂ ਕਿਹਾ ਚਲੋ ਫੋਨ- ਫੂਨ ਹੀ ਕਰ ਲਈਏ। ਹ -ਹ -ਹ -ਹ -ਹ -ਜ। ਰਿਜ ਜਾਏਗੀ ਤੇ ਫਿਰ ਪਹੁੰਚ ਜਾਵਾਂਗੇ ਤੜਕਾ -ਤੁੜਕਾ ਲਾਣ।
ਹਾਂਜੀ।
ਰੋਟੀ ਫੇਰ ਤਾਂਈ ਬਣਾਵਾਂਗੇ ਜ ਸਾਰੇ ਜਨੇ ਆਵਾਂਗੇ ਹਜੇ ਹਸਬੈਂਡ ਵਗੈਰਾ ਆਏ ਨੀ ਹੈਗੇ।
ਅੱਛਾ।
ਬਾਹਰ ਗਏ ਵੇ ਹੈਗੇ ਐ ਥੋੜਾ ਲੇਟ ਆਣਗੇ ਬੱਚੇ ਬੁੱਚੇ ਹਜੇ ਸੁ ਤੇ ਦੇ ਹੈਗੇ ਆ, ਥੋੜਾ ਲੇਟ ਸੁੱਤੇ ਸੀ ਪੜ੍ਹ ਪੁੜ ਕੇ।
ਅੱਛਾ।
ਤੇ ਜਦ ਉੱਠਾਂਗੇ ਤੇ ਫੇਰ ਬਣਾ ਲਾਂਗੇ, ਅਸੀਂ ਬਸ ਉਹਨੇ ਚਾਹ ਚੂ ਪੀਤੀ ਹੈਗੀ ਹੈ। ਤੇ ਮੈਂ ਵੀ ਰਾਤ ਨੂੰ ਵੈਸੇ ਹੀ ਇਕੱਟ ਰੋਟੀ ਖਾਈਦਾ। ਮੈਂ ਤੇ ਵੈਸੇ ਨੀ ਕਰਦੀ ਸਕਿੱਪ ਹੀ ਕਰਨੀ ਆ ਰਾਤ ਨੂੰ ਰੋਟੀ ਵੋਟੀ ਕੱਟ ਹੀ ਖਾਈ ਦੀ ਆ। ਹਾਂਜੀ ਡਾਇਟਿੰਗ ਸਮਝ ਲੋੋ।
ਹਮ, ਹਮ।
ਹੁੰਦਾ ਚਾਹਏ ਪਾਏ ਕੁੱਛ ਨਾ ਪਿਆ ਹੋਏ ਬਸ ਛੱਡੀ ਹੋਈਏ।
ਹਾਂਜੀ ਵੈਸੇ ਪੈ ਜਾਂਦਾ ਇ ਫ਼ਰਕ ਤੋਂ।
ਹਾਂਜੀ-ਹਾਂਜੀ।
ਜੇ ਪ੍ਰੋਪਰ ਕਰੀਏ।
ਪ੍ਰੋਪਰ ਹੀ ਤੇ ਨਹੀਂ ਹੁੰਦੀ ਨਾ ਬਸ ਛੁੱਟ ਜਾਂਦੀ ਹੈਗੀ ਵਿੱਚ-ਵਿੱਚ।
ਹਾਂਜੀ।
ਕਦੀ ਹੈ ਕਿਦ ਕਦੇ ਕੁਛ ਚੀਜ਼ ਲੈਆ ਹਸਬੈਂਡ ਬਾਹਰੋਂ ਦੀ ਕਦੀ ਕੁੱਛ ਲਾਇਆ ਤੇ ਬਸ ਫੇਰ ਖਾਲੀ ਦਾ ਮੂੰਹ ਫਿਰ ਅ ਜੀਬ ਜਿਹੜੀ ਹੁੰਦੀ ਹੈ ਨਾ ਬਸ ਕੀ ਕਰੇ ਉਹ ਕੰਟਰੋਲ ਨਹੀਂ ਹੁੰਦੀ ਹੈਗੀ।
ਹਾਂਜੀ ਆਏ ਨੂੰ ਥੋੜ੍ਹਾ ਜਿਹਾ ਖਾ ਲਓ ਥੋੜਾ-ਥੋੜਾ ਕਰਕੇ ਪਤਾ ਨਹੀਂ ਲੱਗਦਾ।
ਥੋੜਾ-ਥੋੜਾ ਕਰਕੇ ਫੇਰ ਕਿੰਨਾ ਕੁ ਖਾਧਾ ਜਾਂਦਾ ਹੈਗਾ ਏ।
ਹਾਂਜੀ ਇਹ ਤਾਂ ਗੱਲ ਹੈ।
ਫ਼ਿਰਰ ਉਹੀਓ ਪਰੇਸ਼ਾਨ ਕਰਦਾ ਫੇਰ ਉਹੀਓ ਫੇਰ ਸਰੀਰ ਚੋਂ ਮੁਤਾ ਪਾ ਵਗੈਰਾ ਹੋਰ
ਹਾਂਜੀ ਅੱਜ ਕੱਲ੍ਹ ਥੋੜਾ ਜਿਆਦਾ ਹੀ ਹੋ ਰਿਹਾ ਹੈਗਾ। ਮਤਲਬ ਵੀ ਬੱਚਿਆਂ ਤੋਂ ਬਾਅਦ ਹੋ ਜਾਂਦਾ।
ਅੱਜ ਕੱਲ ਇੱਕ ਹੁਣ ਨਵੀਂ ਚੀਜ਼ ਚਲੀ ਅੱਜ ਕੱਲ ਪੈਰਾਂ ਚ, ਤੇ ਪੀਲੀਆਂ ਚ ਬੜੀ ਦਰਦ ਹੁੰਦੀ ਪਈ ਹੈ।
ਹਾਂਜੀ।
ਪਤਾ ਨੀ ਕਿ ਮੈਂ ਕਾਫੀ ਜਨੇ ਉਹਨਾਂ ਨੂੰ ਪੁੱਛਿਆ ਹੈਗਾ, ਸਭ ਉਹ ਕਹਿੰਦੇ ਕਿ ਸਾਡੇ ਵੀ ਪੈਰਾਂ ਚ ਦਰਦ ਸਾਡੇ ਵੀ ਪੀਲੀਆਂ ਚ ਦਰਦ। ਅਸੀਂ ਕਹਿ ਰਹੇ ਕਿ ਸਾਨੂੰ ਹੀ ਹੋਈ ਜਾਂਦੀਆਂ ਪਈਆਂ ਬਸ। ਪਤਾ ਨਹੀਂ ਲੱਗਦਾ ਹੈਗਾ, ਕੀ ਹੋ ਰਿਹਾ ਹੈਗਾ ਜਿਆਦਾ ਦੇਰ ਖਲੋ ਨੀ ਜਾਂਦਾ ਟੰਗਾਂ ਦੇ ਉੱਤੇ।
ਪਤਾ ਹੀ ਨਹੀਂ ਮਤਲਬ ਕੁਛ
ਹਾਂਜੀ-ਹਾਂਜੀ। ਸਮਝ ਨ ਆ ਰਿਹਾ ਕੀ ਹੋ ਰਿਹਾ ਹੈਗਾ, ਮਤਲਬ ਬੋਡੀ ਅਜੀਬ ਹੀ ਹੋਈ ਵੀ ਹੈਗੀ ਜਿੱਦਾਂ ਦੱਸ ਲੋੋ ਤੁਹਾਨੂੰ ਮਿੰਟ ਚੋ
ਆਵਾਜ਼ ਕਲੀਅਰ ਨਹੀਂ ਆ ਰਹੀ ਹੈ, ਅਟਕਦੀ ਪਈ ਹੈ। ਹਾਂਜੀ।
ਹਜੇ ਵੀ ਮੈਨੂੰ ਸਮਝ ਨੀ ਆ ਰਹੀ ਤੁਹਾਡੀ ਗੱਲ। ਪੱਤਾ ਨੀ ਜੀ ਓਹ ਪ੍ਰੋਬਲਮ ਆ ਰਹੀ ਹੈ ਤੁਹਾਡੀ ਵੋਇਸ ਚ ਬਹੋਤ ਜ਼ਿਆਦਾ ਕੱਟ ਰਹੀ ਹੈ ਮਤਲਬ ਮੈਨੂੰ ਤੁਸੀਂ ਕੀ ਕਹਿ ਰਹੇ ਹੋ ਮੈਂ ਸਹੀ ਤਰਾਂ ਸੁਣ ਨੀ ਪਾ ਰਹੀ ਆ, ਹਾਂਜੀ- ਹਾਂਜੀ ਤੁਹਾਨੂੰ ਮੇਰੀ ਠੀਕ ਆ ਰਹੀ ਹੈ।
ਪਰ ਤੁਹਾਡੀ ਪਤਾ ਨਹੀਂ ਕੱਟ ਰਹੀ ਹੈ ਬਿਲਕੁਲ ਕੁਛ ਚੀਜ਼ ਤੁਹਾਡੇ ਵਰਡ
ਇਹ ਨੈਟਵਰਕ ਪ੍ਰੋਬਲਮ ਹੋ ਜਾਂਦੀ ਹੈ।
ਹਾਂਜੀ ਮੈਂ ਵੀ ਹੁਣ ਇੱਕ- ਦੋ ਕੀਤੀ ਕੋਲਾਂ ਚੋ ਵੀ ਸੇਮ ਇੱਦਾਂ ਹੀ ਮਿਸਟੇਕ ਆ ਰਹੀ ਹੈ, ਥੋੜੀ ਦੇਰ ਬਾਅਦ ਫੇਰ ਥੋੜੀ ਠੀਕ ਹੋ ਜਾਏ ਤੇ ਪਤਾ ਨੀ ਪਰ ਕੀ ਬੋਲਿਆ ਉਹ ਨੀ ਸਮਝ ਲੱਗਦੀ ਪਈ ਹੈਗੀ।
ਮੈਂ ਤਾਂ ਇਹੀ ਕਹਿ ਰਹੀ ਸੀਗੀ ਵੀ ਆਪਣਾ ਨਾ ਵੀ ਜਿਵੇਂ ਪਹਿਲਾਂ ਲਈ ਸੀਗੀ ਮੰਮੀ ਪਾਪਾ ਯਾ ਲਓ ਆਪਣੇ ਦਾਦਾ ਦਾਦੀ, ਨਾੜ- ਨਾਨੀ ਉਹ ਹੀ ਵਧੀਆ ਕੰਮ ਕਰ ਲੈਂਦੇ ਸੀਗੀ ਵੀ ਆਪਣੇ ਨਾਲੋਂ, ਬੀ। ਹਾਂ ਹੁਣ ਤਾਂ ਆਪਾਂ ਜਵਾ ਹੀ ਨੀ ਕਰ ਸਕਦੇ ਵੀ ਆਪਾਂ ਕਹਿੰਦੇ ਮੇਰੇ ਤਾਂ ਆ ਜੀ
ਸਕਦੇ ਅਸੀਂ ਨਾਲ ਹੀ ਦੇਖੋ ਝੱਟ ਹੀ ਥੱਕ ਜਾਂਦੇ ਹਾਂ ਜ਼ਰਾ ਤਾਂ ਕੁੱਛ ਅਸੀਂ ਜੇਕਰ ਸੀੜੀਆਂ ਤੋਂ ਸਮਝ ਲੋ ਚ ਚੱਕਰ ਲਾ ਕੇ ਆਈਏ ਤਦ ਹੀ ਸਾਹ ਫੁੱਲਣ ਲੱਗ ਜਾਂਦਾ ਹੈਗਾ। ਹੁਨ ਜਿਵੇਂ ਬੱਚੇ ਨੂੰ ਸਵੇਰੇ ਅਸੀਂ ਹਾਂਜੀ- ਹਾਂਜੀ।
ਘਰ ਦੇ ਕੰਮ ਕਰਦੇ ਤਾਂ ਆਪਾਂ ਨੂੰ ਬਹੋਤ ਜ਼ਿਆਦਾ ਗਰਮੀ ਆ ਵੀ ਛੇਤੀ- ਛੇਤੀ ਬੈਠ ਜਾਓ ਐ ਸੀ ਲਾ ਕੇ।
ਮੈਨੂੰ ਸਵੇਰੇ ਛੱਡਣ ਚਾਹੀਦਾ ਹੈ ਗੇਟ ਦੇ ਕੋਲ ਇੰਝ ਲੱਗਦਾ ਇੰਝ ਪਤਾ ਨੀ ਕਿੰਨਾ ਕੁ ਪਹਾੜ ਚੁੱਕ ਕੇ ਆਏ ਹੈਗੇ ਆ।
ਹੋਰੀ
ਸਵੇਰੇ ਉੱਠਣਾ ਅਜੀਬ ਲੱਗਦਾ ਹੈਗਾ ਐ ਬੱਚਿਆਂ ਨੂੰ ਫੇਰ ਭੇਜੋ ਫੇਰ ਇੰਜ ਲੱਗਦਾ ਜਿਵੇਂ - ਸਰੀਰ ਪਤਾ ਨੀ ਕਿੱਦਾਂ ਹੋ ਗਿਆ ਹੈਗਾ ਜਿੱਦਾਂ ਸੁੱਤੇ ਹੀ ਨੀ ਇੰਨੇ ਟਾਈਮ ਤੋਂ। ਮਤਲਬ ਇਨਾ ਥੱਕਿਆ- ਥੱਕਿਆ ਹਾਰਾ- ਹਾਰਾ ਹਾਂਨਜੀ। ਐਕਟਿਵਪਨ ਨੀ ਹੈਗਾ ਸਰੀਰ ਦੇ ਵਿੱਚ ਐਂਜ ਹੋਇਆ ਜਿੱਦਾਂ ਮਤਲਬ ਬੋਡੀ ਢਿੱਲੀ- ਢਿੱਲੀ ਹਾਰੀ- ਹਾਰੀ ਜੀ ਹੋਈ। ਕੀ ਹੈਗੇ ਐ,
ਹਾਂਜੀ ਤੁਸੀਂ ਕੋਈ ਹ ਲੈ ਲਿਆ ਕਰੋ ਸੌਂਫ ਵਗੈਰਾ ਠੰਢੀ ਹੁੰਦੀ ਐ ਨਾ। ਵੀ ਹਾਂ ਵੀ ਉਹਦੇ ਨਾਲ ਵੀ ਹੋ ਜਾਂਦੇ ਜਿਹੜੀ ਆਪਣੀ ਕਮ ਕਰਨੇ ਹੁੰਦੇ ਵੀ ਨੀ। ਪੈ ਜਾਂਦੀ ਏ।
ਹਾਂਜੀ ਗਰਮੀ ਪੈਈ ਏਨੀ ਰਹੀ ਆ ਬੋਤ ਬੁਰਾ ਹਾਲ ਹੋਇਆ ਪਿਆ ਗਰਮੀ ਦੇ ਵਿੱਚ।
ਹੋਰ ਇਹ ਮਹੀਂ ਹੀ ਨਹੀ
ਨਹੀਂ ਇੱਥੇ ਕੁਛ ਦਿਨ ਏ- ਸਾਡੇ ਪਈਆਂ ਹੈਗੀਆਂ ਇੱਥੇ ਦੋ- ਚਾਰ ਦਿਨ ਲਗਾਤਾਰ ਪਿਆ ਹੈਗਾ ਤੇ ਬੜਾ ਸੋਹਣਾ ਮਤਲਬ ਮੌਸਮ ਹੋਇਆ ਦਾ ਹੈਗਾ ਸੀ।
ਹਾਂਜੀ ਬੱਦਲ ਤਾਂ ਹੋ ਜਾਂਦੇ ਨੇ ਮਤਲਬ ਮੀਂਹ ਨੀ ਪੈਂਦਾ।
ਫੇਰ ਪੈਂਟ ਨਿਕਲ ਜਾਂਦਾ ਹੈਗਾ ਏ ਆ।
ਹਾਂਜੀ ਹੁਣ ਅੱਜ ਮਤਲਬ ਐਂ ਲੱਗਦਾ ਸੀ ਤਿੰਨ ਕੁ ਵਜੇ ਬੋਹਤ ਜਿਆਦਾ ਮੀਂਹ ਪਊਗਾ। ਪਰ ਪਤੀ ਨੀ ਕਿੱਧਰ ਨੂੰ ਗਿਆ ਓਦੂ ਬਾਅਦ ਚ ਧੁੱਪੇ ਚਕੋ।
ਪਿੱਛੇ ਗਿਆ ਸੀ ਤੇ ਮੌਸਮ ਵਧੀਆ ਸੀਗਾ ਹੋਰ ਹੁਣ ਫੇਰ ਉਹੀ ਉਹ ਬੁੰਮਸ- ਬੁੰਮਸ ਮਤਲਬ ਇਹ ਸਮਝੋ ਬਾਹਰ ਜਿੱਦਾਂ ਹਵਾ ਹੀ ਨੀ ਆਈ ਇਂਝ ਗੁੰਮ ਹੋਇਆ ਵਾ।
ਹਾਂਜੀ ਪੱਖੇ ਦੀ ਵੀ ਨ ਆਪਾਂ ਨੂੰ ਸਹੀ ਲੱਗਦੀ ਹੈ ਨਾ, ਆ
ਈ ਹੈਗੀ ਤਾਂ ਬਾਹਰ ਵੈਸੇ ਨੇਚਰ ਚੋਂ ਵੀ ਹਵਾ ਨੀ ਹੈਗੀ।
ਹਾਂਜੀ- ਹਾਂਜੀ।
ਬਿਲਕੁਲ ਇਂਝ ਬੂਮਸ ਸਿੱਧਾ ਹਵਾ ਨੀ ਬੋਲਦੇ ਕਿ ਕਿਸੇ ਨੇ ਡੱਬੇ ਚੋਂ ਬੰਦ ਕਰ ਲ
ਉਹੂ ਇਹੀ ਹਾਲ ਹੈ ਜੀ ਸਾਰੇ- ਸਾਰੇ ਕਿਤੇ।
ਨਈ ਤੇ ਪਹਿਲ ਕਿੰਨੀ ਲੂ ਚੱਲਦੀ ਸੀ ਗਰਮ ਹੁਣ ਐਤ ਕੀ ਲੂ ਨੀ ਹੈਗੀ।
ਹਾਂਜੀ।
ਪਰ ਵੈਸੇ ਹੀ ਮਤਲਬ ਹਵਾ ਬੀ ਨੂੰ ਏ ਸਮਝ ਲੋ ਕਿ ਬੰਦ ਹੋਈ ਦੀ ਹੈਗੀ ਹੈ ਹਾਂ ਨਹੀਂ ਹਵਾ ਤੇ ਬੰਦੇ ਨੂੰ ਤਾਂ ਲੱਗੇ ਨਾ ਕਿ ਥੋੜਾ ਬਹੁਤਾ ਪੇੜ ਪੌਦੇ ਕਿੱਥੇ ਲੱਗੇ ਹੋਏ, ਪੇੜ ਪੌਦੇ ਹੈ ਨੀ ਤੇ ਹਵਾ ਵੀ ਕਿੱਥੋਂ ਲੱਗਣੀ ਹੈਗੀ?
ਹਾਂ ਇਹ ਤਾਂ ਸਭ ਤੋਂ ਪਹਿਲਾਂ ਗੱਲ ਏ।
ਪੇੜ ਪੌਦੇ ਤੇ ਉਹਨੂੰ ਪਿੰਡਾਂ ਚ ਦੇਖਲੋ, ਆਪਣੇ ਬੰਦਾ ਬਹਿੰਦਾ ਸ਼ਾਮ ਨੂੰ ਪੇੜ ਦੇ ਥੱਲੇ ਤੇ ਮੰਜੀਆਂ ਡਾਹ ਕੇ ਕਿੰਨੀ ਸੋਹਣੀ ਹਵਾ ਆਉਂਦੀ ਹੈਗੀ ਆ। ਹੁਣ ਤੇ ਹਵਾ ਨੀ ਹੈਗੀ ਅਸੀ ਘਰ ਦੇ ਅੰਦਰ ਇੱਕ ਬੱਸ ਤੇ ਏ ਸੀ ਤੇ ਪੱਖਾ ਇੱਥੇ ਹੀ ਬੈਠੀ ਰਹਿ ਨੇ ਆ ਸਾਰਾ ਦਿਨ।
ਹਾਂਜੀ, ਫਿਰ ਉਹ ਏ ਸੀ ਦੇ ਬਿੱਲ ਆ ਜਾਂਦੇ ਨੇ ਐਡੇ- ਐਡੇ।
ਏ ਸੀ ਤੋਂ ਬਗੈਰ ਰਿਹਾ ਹੀ ਨੀ ਜਾਂਦਾ ਹੈਗਾ।
ਹੋਰ ਜੀ।
ਫਿਰ ਏ ਸੀ ਤੋਂ ਆ ਕੇ ਫਿਰ ਰਸੋਈ ਚ ਨੀ ਆਇਆ ਜਾਂਦਾ ਹੈਗਾ।
ਫਿਰ ਰਸੋਈ ਚ ਕੰਮ ਕਰਨਾ ਪੰਜ ਮਿੰਟ ਵਾਸ ਵੀ ਜੇ ਆਪਾਂ ਕੋਈ ਕਹਿ ਦੇ ਨਾ ਇੱਕ ਚਮਚ ਵੀ ਲਿਆਓ, ਆਪਾਂ ਨੂੰ ਉਹ ਵੀ ਇੰਨਾ ਔਖਾ ਲੱਗਦਾ ਵੀ ਰਸੋਈ 'ਚ ਜਾਣਾ ਪਊਗਾ।
ਪਹਿਲੇ ਜਾਂ ਤੇ ਮਨ ਰੱਖ ਲਿਆ ਕਰੋ।
ਹਾਂਜੀ।
ਦੁਬਾਰਾ ਕੰਮ ਹੀ ਨਾ ਹੋਏ।
ਇਹੀ ਕੰਮ ਪਤਾ ਨਿੱਕੀ ਮੇਰੀ ਖੁਸ਼ ਹੋ ਗਈ, ਪਹਿਲਾਂ ਕੋਈ ਨਹੀਂ ਇੰਨੀ ਗਰਮੀ ਪੈਂਦੀ ਸੀ।
ਹੂ, ਗਰਮੀ ਤੇ ਕਹਿੰਦੇ ਹੋ ਹਰ ਸਾਲ ਹੀ ਪੈਂਦੀ ਹੈਗੀ। ਇਹੀ ਓਏ ਨਾ ਬੱਸ ਨਾ ਸਾਨੂੰ ਗਰਮੀ ਚ ਚੈਣ ਹੈਗਾ, ਨਾ ਸਾਨੂੰ ਠੰਢ ਚ ਚੈਨ ਹੈਗਾ ਏ। ਗਰਮੀ ਆਏ ਤੇ ਹਾਏ ਗਰਮੀ, ਠੰਡ ਆਏ ਤੇ ਹਾਏ ਐਨੀ ਠੰਡ।
ਹਾਂਜੀ, ਕੁਛ ਓ ਵਾਸਤਾ ਆਪਾਂ ਵੀ ਥੋੜੇ ਜੇ ਸੋਹਲ ਹੋ ਗਏ, ਕੁਛ ਮੌਸਮ ਵੀ ਬਦਲ ਗਿਆ, ਕੁਛ ਏ ਸੀ
ਹਾਂਜੀ!
ਕੁਛ ਪਹਿਲਾਂ ਮੈਂ ਕਿਹਾ ਆਪਾਂ ਵੀ ਥੋੜੇ ਸੋਹਲ ਹੋ ਗਏ ਪਹਿਲਾਂ ਨੂੰ ਤੇ ਕੁੱਛ ਹੁਣ ਮੌਸਮ ਦਾ ਹੀ ਫ਼ਰਕ ਪੈ ਗਿਆ ਜਿਆਦਾ ਗਰਮੀ। ਪੈਣ ਲੱਗ ਗਈ ਥੋੜੀ ਤੇ ਕੁੱਛ ਏ ਸੀ ਕਿਉਂਕਿ ਪਹਿਲਾਂ ਏ ਸੀ ਨੀ ਪਤਾ ਹੀ ਨੀ ਸੀ ਵੀ ਏ ਸੀ 'ਚ ਬੈਠਣਾ।
ਹਾਂ ਐ ਤੇ ਹੈਗਾ, ਅੱਜ -ਕੱਲ ਦੇਖੋ ਜੰਮਦੇ ਬੱਚੇ ਏ ਸੀ ਚ ਸੌਦੇ ਪਏ ਹੈਗੇ ਆ।
ਹਾਂਜੀ।
ਸਾਡੇ ਟਾਈਮ ਤੇ ਹੈ ਹੀ ਨਹੀਂ ਸੀ ਏ ਸੀ।
ਹਾਂਜੀ।
ਹੁਣ ਦੇਖੋ ਅੱਜ- ਕੱਲ ਬੱਚਾ, ਪੈਦਾ ਹੋ ਰਿਹਾ ਹੈ ਤੇ ਏ ਲੰਬੇ ਪਾਏ ਦਾ ਹੈਗਾ ਏ, ਪੁਰਾਣੀ ਜਮਾਨੇ ਬੁੜੀਆਂ ਜਿਹੜੀਆਂ ਹੁੰਦੀਆਂ ਸੀ, ਬਜ਼ੁਰਗ ਲੋਕ ਉਹ ਕਹਿੰਦੇ ਸੀ ਬੱਚਿਆਂ ਨੂੰ ਏ ਸੀ 'ਚ ਨਾ ਰੱਖੋ, ਪੱਖੇ ਥੱਲੇ ਨੀ ਸੋਣ ਦਿੰਦੀਆਂ ਹੈਗੀਆਂ ਸੀ।
ਹਾਂਜੀ ਕਹਿੰਦੇ ਪਤਾ ਕੀ ਹਵਾ ਵੱਗ ਜਾਊਗੀ, ਪਤਾ ਕਿੱਥੇ ਖੰਨ ਕੰਨ ਚ ਹਵਾ ਵੱਗ ਜੂਗੀ।
ਉਹ ਕਹਿੰਦੇ ਗਰਮੀ ਹੋ ਰਹੀ ਏ, ਏ ਸੀ ਚਲਾਓ, ਡਾਕਟਰ ਥੋੜੀ ਐ ਚੀਜ਼ਾਂ ਮੰਨਦੇ ਹੈਗੇ।
ਹਾਂਜੀ, ਜੇ ਹੁਣ ਆਪਾਂ ਗਰਮੀ ਚ ਰੱਖ ਵੀ ਲਈਏ ਬੱਚਾ ਨਾ ਹੁਣ ਤੇ ਬੀ ਅਸੀਂ ਦੇਖੇ ਇੱਕ ਬੱ ਚਾ ਹੁਣ ਓਨੂੰ ਗਰਮੀ ਚ ਰੱਖਿਆ ਮਤਲਬ ਬੀ ਏ ਸੀ ਨੀ ਲਾਇਆ, ਓ ਰੈਡ -ਰੈਡ ਹੋ ਗਿਆ ਸਾਰਾ, ਅਲਰਜੀ ਟਾਈਪ।
ਜ਼ਮਾਨੇ ਚ ਬੱਚੇ ਹੁੰਦੇ ਸੀ ਨਾ, ਉਹ ਖੁਰਾਕਾਂ ਨਾਲ ਹੁੰਦੇ ਸੀ। ਅੱਜ ਕੱਲ ਦੇ ਜਿਹੜੇ ਬੱਚੇ ਆ, ਉਹ ਦਵਾਈਆਂ ਨਾਲ ਹੋ ਰਹੇ ਆ, ਉਹ ਜਿਹੜੀ ਦਵਾਈ ਹੁੰਦੀਆਂ- ਹੁੰਦੀਆਂ ਗਰਮ।
ਹਾਂਜੀ।
ਬੋਡੀ ਨੂੰ ਫੇਰ ਉਹ ਹੀਟ ਕਰਦੀਆਂ ਹੈ ਅਗਰ, ਤੁਸੀਂ ਉਹਨੂੰ ਏ ਸੀ ਚ ਨੀ ਰੱਖੋਗੇ, ਅੰਦਰੋਂ ਗਰਮ ਦਵਾਈਆਂ ਉੱਤੋਂ ਗਰਮੀ ਤੇ ਬਈਆ ਬੱਚੇ ਨੂੰ ਤੇ ਫਿਰ ਓ ਫਿਰ ਗਰਮੀ ਨਿਕਲੇਗੀ ਕਿੱਥੋਂ ਨਾ ਕਿੱਥੋਂ ਤੇ
ਹਾਂਜੀ
ਪੈਲੇ ਜ਼ਮਾਨੇ ਵਿੱਚ ਜਨਾਨੀਆਂ ਤਾਜ਼ਾ ਖਾਂਦੀਆਂ ਸੀ ਘਰ ਦਾ ਦੁੱਧ ਘਿਓ ਮੱਖਣ ਪਨੀਰ ਅੱਜ ਕੱਲ ਦੇਖਲੋ ਹਰ ਚੀਜ਼ 'ਚ ਮਿਲਾਵਟ
ਸਭ ਤੋਂ ਹਾਂਜੀ ਤਾਂ ਸਭ ਪੈਲਾਂ ਗੱਲ ਕਰਨੀ।
ਹਿਸਾਬ ਨਾਲ ਬੱਚੇ ਐ‌ ਪੈਲੇ ਦੇ ਬੱਚੇ ਹੋਰ ਏ ਹੁਣ ਦੇ ਬੱਚੇ ਹੋਰ ਏ।
ਹਾਂਜੀ ਹੁਣ ਮਤਲਬ ਹੁਣ ਵਾਲੇ ਤਾਂ ਮਤਲਬ ਜਮਾ ਈ ਆ ਓ ਨਈ ਕੁਛ ਫੋਨ ਫੋਨਾਂ ਨੇ ਜਮਾ ਓ ਕਰਤਾ।
ਐ ਬਸ ਸਮਝੋ ਵਿਹੜਾ ਗਰਕ ਕੀਤਾ ਦਾ ਹੈਗਾ।
ਹਾਂਜੀ ਹੁਣ ਆਪਾਂ ਬੱਚੇ ਨੂੰ ਹਾਂ ਸਭਦੀ ਬਸ ਜਿਦੇ ਕੋਲ ਹੈ ਨਈ ਉਹੀ ਠੀਕ ਹੈ।
ਹਾਂਜੀ ਫੋਨ ਤੇ ਨੋਰਮਲ ਈ ਹੈ ਹਰ ਕਿਸੇ ਕੋਲ ਹੈ ਈ ਐ।
ਹਾਂਜੀ ਮਤਲਬ ਜੇੜੇ ਚਲ ਪੈਲਾਂ ਜਾਂ ਕੋਲ ਨੇ ਮਲਬ ਜੇੜੇ ਆਪਣੇ ਬਜ਼ੁਰਗ ਨੇ
ਪੜਨ ਵਾਲੇ ਫੋਨ ਚਲਾਏ ਹੋਏ ਹੈਗੇ ਐ ਔਰ ਅੱਜ ਕੱਲ ਦੇ ਬੱਚੇ ਛੋਟੇ ਹਾਂਜੀ ਅੱਜ ਕੱਲ ਦੇ ਬੱਚੇ ਛੋਟੇ ਵੇਖੋ ਉਂਗਲਾਂ ਮਾਰਦੇ ਐ। ਖੋਲ ਐ ਖੋਲ ਐ ਖੋਲ ਐ ਖੋਲ ਅੱਛ ਓ ਤੇ ਹੈ ਈ ਐ ਚਲੋ ਫਿਰ ਫੇਰ ਕਰਾਂਗੀ ਮੈਂ ਤੁਹਾਨੂੰ ਮੈਨੂੰ ਕਾਲ ਆ ਰਈ ਏ ਇੱਕ
ਠੀਕ ਏ।
ਓਕੇ ਜੀ ਸਤਿ ਸ਼੍ਰੀ ਅਕਾਲ ਜੀ।